ਹੈਲੋ, ਸਤਿ ਸ਼੍ਰੀ ਅਕਾਲ ਜੀ।
ਅਸ਼
ਕੀ, ਹਾਲ ਚਾਲ ਵਧੀਆ?
ਹਾਂਜੀ ਬਸ ਮੇਰੇ ਵਧੀਆ ਹੈ।ਤੁਸੀਂ ਦੱਸੋ ਤੁਸੀਂ ਠੀਕ ਹੋ?
ਮੈਂ ਵਧੀਆ ਹੋਰ ਘਰ ਸਭ ਠੀਕ ਤੁਹਾਡੇ?
ਹਾਂਜੀ, ਮੇਰੇ ਘਰ ਸਭ ਠੀਕ ਨੇ ਤੁਸੀਂ ਦੱਸੋ ਤੁਹਾਡੇ? ਘਰ ਸਭ ਠੀਕ ਨੇ
ਹਾਂਜੀ ਸਭ ਠੀਕ ਹੋਰ ਦੱਸੋ ਕੀ ਕਰਦੇ ਹਾਂਜੀ, ਹਾਂਜੀ, ਹੈਲੋ ਮੈਂ ਕਿਹਾ ਹੋਰ ਦੱਸੋ ਕੀ ਕਰਦੇ ਪਏ ਸੀ। ਕਿਵੇਂ ਯਾਦ ਕਰ ਲਿਆ ਅੱਜ? ਹਾਂਜੀ, ਹਾਂਜੀ
ਹਾਂ ਮੈਨੂੰ ਐਕਚੁਲੀ ਤੁਹਾਡੇ ਤੋਂ ਇੱਕ ਕੰਮ ਸੀ, ਤੇ ਮੈਂ ਕਿਹਾ ਚਲੋ ਇਹਨਾਂ ਨੂੰ ਅੱਜ
ਹਾਂਜੀ
ਚੁਣੀਆਂ ਤੇ ਮੈਂ ਕਹਿ ਰਹੀ ਸੀ, ਤੇ ਤੁਸੀਂ ਕੱਲ੍ਹ ਮੈਂ ਚੱਲੋਗੇ ਔਰਫਨੇਜ ਚੱਲੋਗੇ?
ਔਰਫਨੇਜ ਚ ਕਿਉਂ? ਮਤਲਬ ਦੱਸੋਗੇ, ਨਾ ਕਿਸ ਟਾਈਮ ਜਾਣਾ? ਕੀ ਕਰਨ ਜਾਣਾ
ਹਾਂਜੀ, ਹਾਂਜੀ ਮੈਂ ਦੱਸਦੀ ਹਾਂ ਤੁਹਾਨੂੰ ਮੈਂ ਨਾ ਐਕਚੁਲੀ ਨਾ ਅ ਮਹੀਨੇ ਜਾਂ ਤਿੰਨ ਦੋ ਮਹੀਨਿਆਂ ਚ ਨਾ ਔਰਫਨੇਜ ਜਾ ਕੇ ਨਾ ਉਹ ਚੈਰਿਟੀ ਵਗੈਰਾ ਦੇ ਕੇ ਆਉਂਦੀ ਆ। ਤੇ ਐਕਚੁਲੀ ਮੇਰੇ ਘਰ ਇਸ ਟਾਈਮ ਨਾ ਇਸ ਟਾਈਮ ਕੋਈ ਨੀ ਹੈਗਾ। ਤੇ ਇਸ ਲੀਏ ਫੇ ਰ ਮੈਂ ਸੋਚ ਰਹੀ ਹਾਂ, ਮੈਂ ਕੱਲੀ ਤੇ ਨਹੀਂ ਜਾ ਸਕਦੀ। ਤੇ ਫੇਰ ਮੈਂ ਸੋਚਿਆ, ਮੈਂ ਤੁਹਾਨੂੰ ਨਾਲ ਲੈ ਕੇ ਚੱਲਨੀ ਆਂ। ਤੇ, ਫਿਰ ਮੈਂ ਇਹ ਵੀ ਪੁੱਛਣਾ ਸੀ। ਤੇ ਕੀ ਸਮਾਨ ਮੈਂ ਦੇ ਸਕਦੀ ਹਾਂ, ਕਿਉਂਕਿ ਮੈਂ ਐਕ ਐਕਚੁਲੀ ਨਾ ਕਾਫੀ ਟਾਈਮ ਹੋ ਗਿਆ ਅ ਮੇਰਾ ਬੇਟਾ ਹੀ ਦੇ ਆਉਂਦਾ ਹੈ, ਸਮਾਨ ਓਹਨਾਂ ਨੂੰ ਮੈਂ ਕਹਿੰਨੀ ਆਂ ਤੇ। ਓਈ ਦੇ ਆਂ ਬਏ ਤੇ ਫੇਰ ਮੈਂ ਕਿਆ। ਥੋੜਾ ਬੋਤ ਤੁਹਾਨੂੰ ਕੁਛ ਐਕਚੁਅਲੀ ਮੇਰਾ ਬੇ ਐਵੀ ਘਰ ਨੀ ਹੈਗਾ ਤੇ ਮੇਰੇ ਹਸਬੈਂਡ ਵੀ ਘਰ ਨੀ ਹੈਗੇ ਦੋਨੋ ਏ ਨਾ ਕਿੱਥੇ ਗਏ ਦੇ ਆ। ਤੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਐਤਕੀ ਵਾਰ ਤੁਸੀ ਦੇ ਆਓ ਜਾ ਕੇ। ਤੇ ਫੇਰ ਮੈਨੂੰ ਨਾ ਸਮਝ ਨੀ ਆ ਪਾ ਰਿਹਾ ਮੈਂ ਕੀ ਦੇ ਕੇ ਆਵਾਂ?
ਐ ਤੇ ਬੜੀ ਅੱਛੀ ਗੱਲ ਏ ਤੁਸੀ ਔਰਫਨੇਜ ਵਗੈਰਾ ਚ ਮਤਲਬ ਦਿੰਦੇ ਹੋ ਮੈਂ ਤੇ ਅ ਮੈਂ ਤੇ ਆਪ ਥੋੜਾ ਚੈਰਿਟੀ ਵਗੈਰਾ ਕਰਨੀ ਚਾਹੀਦੀ ਹੈ ਮੈਂ ਵੀ ਤੁਹਾਡੇ ਨਾਲ ਚਲਾਂਗੀ ਮੈਂ ਵੀ ਕਰਾਂਗੀ ਕੁਛ ਮੈਂ ਨਾ ਇਹ ਸੋਚ ਜੇ ਅਸੀ ਹੁਣ ਦੇਖੋ ਹੁਣ ਗਰਮੀਆਂ ਦੇ ਟਾਈਮ ਏ। ਮੈਂ ਤੇ ਐ ਸੋ ਛੇ ਬੱਚਿਆਂ ਨੂੰ ਨਾ ਗਰਮੀਆਂ ਦੇ ਕਪ ਕੱਪੜੇ ਦੇਈਏ ਉਹ ਛੋਟਾ ਮੋਟਾ ਹੁੰਦਾ ਨੀ ਉਹ ਜੋ ਅੱਜ ਕੱਲ ਓਹ ਹੱਥ ਤੇ ਚਲਾਣ ਵਾਲੇ ਪੰਖੇ ਆਂਦੇ ਆ।
ਹਾਂਜੀ ਹਾਂਜੀ।
ਸਮਝ ਗਏ ਹੋ ਜੋ ਹੱਥ ਨਾਲ ਚੱਲਦੇ ਆ ਪੱਖੇ ਓ ਜੋ ਦਬਾਂਦੇ ਆ ਬਟਨ।
ਟੋਆਏ ਵ ਹਾਂ ਟੋਆਏ ਵੱਕਣ ਜਾ ਹੋਂ
ਹਾਂ ਟੋਆਏ ਵਕਨ ਓ ਬੜੇ ਵਧੀਆ ਹੁੰਦੇ ਜੇ ਟੋਏ ਨਹੀਂ ਹੁੰਦਾ ਓ ਬੜੇ ਵਧੀਆ ਹੁੰਦੇ ਜੇ ਮੈਂ ਮੈਂ ਜਦੋਂ ਮੇਰਾ ਭਰਾ ਸਕੂਲ ਜਾਂਦਾ ਨਾ ਓਨੂੰ ਅਸੀਂ ਇਹ ਲੈ ਕੇ ਦਿੱਤਾ ਬੜਾ ਵਧੀਆ ਮਤਲਬ ਬੱਚੇ ਨੂੰ ਜਦੋਂ ਜ਼ਿਆਦਾ ਗਰਮੀ ਲੱਗੇ ਪੜੇ ਅ ਅ ਜਿਵੇਂ ਹੁਣ ਰਾਸਤੇ ਚ ਆਂ ਜਾਂਦੇ ਤੇ ਓ ਵਰਤ ਲੋ। ਕੋਈ ਉਹ ਨੀ ਹੈਗਾ ਕਿ ਜਲਦੀ ਖ਼ਰਾਬ ਹੋ ਜਾਏਗਾ ਔਰ ਮਤਲਬ ਮੈਨੂੰ ਇਹ ਸਮਝ ਨਹੀ ਆ ਰਿਹਾ ਅਸੀ ਸਮਾਨ ਤੇ ਲਵਾਂਗੇ ਪਰ ਅਸੀ ਕਿੰਨਾ ਮਤਲਬ ਕਿੰਨੀ ਕੁਆਆਂਟਿਟੀ ਲੈਣੀ ਪਏਗੀ ਸਾਨੂੰ। ਯਾਂ ਔ ਫੋਨ ਕਰਕੇ ਉਹਨਾਂ ਕੋਲ ਤੁਸੀ ਤੇ ਭੇਜਦੇ ਰਹਿੰਦੇ ਹੋ।
ਹਾਂਜੀ ਹਾਂਜੀ ਮੈਂ ਉਹਨਾਂ ਤੋਂ ਪੁੱਛਣਾ ਹਾਂ ਮੇਰੇ ਕੋਲ ਨੰਬਰ ਤੇ ਹੈਗਾ ਓਨਾਂ ਕੋਲ ਤੇ ਹਾਂਜੀ ਮੈਂ ਪੁੱਛ ਲੈਂਣੀ ਆਾਂ ਕਿਊਂਕਿ ਕਦੀ ਕਬਾਰ ਨਵੇਂ ਵੀ ਆ ਜਾਂਦੇ ਆ। ਤੇ ਫੇਰ ਇਸ ਲਈ ਨਾ ਮੈਨੂੰ ਪੁੱਛਣਾ ਪੈਂਦਾ ਏ । ਆਏ ਏ ਨਾ। ਵਾ ਨੀ ਆਇਆ ਤੇ ਮੈਂ ਸੋਚ ਰੀ ਸੀ ਕਿ ਪੇਖੋ ਸੇ ਦੇਣ ਦਾ ਤੇ ਕੋਈ ਫੈਦਾ ਨੀ ਐ, ਪੈਸੇ ਮੈਂ ਨਾ ਪੈਸੇ ਦਿੰਦੀ ਮੈਂ ਪੈਸੇ ਕਦੇ ਵੀ ਨੀ ਦੇੰਦੀ ਮੈਂ ਦੇਣੀ ਆਂ ਤੇ ਕੋਈ ਸਮਾਨ ਈ ਦਿੰਣੀ ਆਂ ਜੋ ਔਨਾ ਵਸੇ ਯੂਜਫੁੱਲ ਹੋਏ। ਜਿਵੇਂ ਕੱਪੜੇ ਹੋ ਗਏ ਯਾ ਖਾਨ ਦਾ ਯਾ ਖਾਣ ਖਾ ਸਕੀ ਜੈਵੇਂ ਛੋਟੇ ਛੋਟੇ ਬੱਚੇ ਹੁੰਦੇ ਐ ਔਥੇ ਮੈਂ ਕਾਫੀ ਦੇਖਿਆ ਬਚੇ ਛੋਟੇ ਹੁੰਦੇ ਆ ਤੇ ਉਨਾਂ ਦਾ ਜੈਵੇਂ ਓਨਾਂ ਵਸ ਤੇ ਜਿਵੇਂ ਬੱਚੇ ਖਾਂਦੇ ਆ ਲੋਲੀਪੋਪ ਵਗੈਰਾ ਕੈਂਡੀਸ। ਵੀਪੀਐਲ ਵਿਚੋਂ ਖਾਂਦੇ ਆ। ਤੇ ਫੇਰ ਮੈਂ ਔ ਦੇਕੇ ਆਂਦੀ ਆ ਓਨਾਂ ਵਸ ਵਸਤੇ ਦੇਤੀ, ਹੋਣ ਮੈਨੂੰ ਸਮਝ ਨੀ ਆ ਰਿਆ, ਮੈਂ ਐਹੀ ਸਭ ਦੇ ਕੇ ਆਵਾਂ ਯਾ ਕੱਪੜੇ ਦੇ ਆਵਾਂ ਕਿਉਂਕਿ ਗਰਮੀ ਬਥੇਰੀ ਹੈਗੀ ਐਂ।
ਹਾਂ। ਮੈਂ ਤੇ ਕਹਿਣੀ ਆਂ, ਮੈਂ ਅ ਇੱਕ ਤੇ ਅ ਛੋਟੇ ਅਸੀਂ ਹੱਥ ਵਾਲੇ ਪੱਖੇ ਦੇ ਸਕਦੇ ਆਂ। ਤੇ ਨਾਲ ਅਸੀਂ ਥੋੜ੍ਹਾ ਬੌਤ ਖਾਣ ਪੀ ਪੀਣ ਦਾ ਸਮਾਨ ਅਸੀਂ ਬੱਚਿਆਂ ਨੂੰ ਨਾ ਦੇ ਕੇ ਔ ਔਥੇ ਜੋ ਕੈਂਟੀਨ ਵਾਲੇ ਜੋ ਸਮਾਨ ਬਣਾਂਦੇ ਐ ਖਾਣ ਪੀਣ ਦਾ ਔਨਾਂ ਨੂੰ ਖਾਣ ਦਾ ਸਮਾਨ ਦੇ ਕੇ ਆਈ, ਕਿਉਂਕਿ ਐਵੇਂ ਹੱਥ ਫੜੀਏ ਯਾ ਔਵੇਂ ਹੱਥ ਫੜੀਏ ਜਾਣਾ ਤੇ ਬ ਖਾਣਾ ਤੇ ਸਮਾਨ ਬੱਚਿਆਂ ਨੇ ਈ ਏਨਾ। ਹੈਨਾ, ਨਾਲ ਬੱਚੇ ਔ ਔਲ ਔ ਵਾਲੇ ਬੱਚੇ ਜੇ ਧੀਵੇਂ ਜੰਕ ਫੂਡ ਪਾਸਤਾ ਵਾਸਤਾ ਵੀ ਨੀ ਖਾਂਦੇ। ਤੇ ਔਨਾਂ ਨੂੰ ਪਾਸਤਾ ਦੇ ਕੇ ਆਵਾਂਗੇ ਏ ਕੀ ਪਤਾ ਕਿ ਔਨਾਂ ਨੂੰ ਵਧੀਆ ਲੱਗੇ, ਹੈਨਾ।
ਔਈ ਨਾ ਜੋ ਨਾ ਜੈਵੇਂ ਇੱਕ ਵਾਰੀ ਪਤਾ ਮੈ ਔ ਦੇ ਆਈ ਸੀ, ਤੇ ਸਾਰੇ ਬੱਚੇ ਔਧਰ ਦੇਨੇ ਖੁਸ਼ ਹੋਏ ਕਿਉਂ ਉਨਾਂ ਨੇ ਨਾ ਕਰ ਪੀ
ਵੇਖੀ ਨਹੀਂ।
ਵੇਖੀ ਨੀ ਔਨਾਂ ਨੇ। ਕਦੀ ਤੇ ਇੱਕ ਵਾਰੀ ਮੈਂ ਲੋਲੀਪੋਪ ਦੇ ਕੇ ਆਈ ਸੀ, ਤਾਂ ਵੀ ਬੜਾ ਬੱਚੇ ਖੁਸ਼ ਹੋਏ ਸੀ ਐਵੇਂ ਮੈਂ ਕਦੀ ਕ ਕੱਪੜੇ ਵੀ ਦੇ ਆਣੀ ਆਂ। ਐਸਾ ਨਹੀਂ ਐ। ਮੈਂ ਪੁਰਾਣੇ ਦੇਕੇ ਮੈਂ ਹਮੇਸ਼ਾ ਨਾ ਫਰੈਸ਼ ਚੀਜ਼ ਲੇਣੀ ਆਂ, ਅ ਜਿਹੜਾ ਸਾਨੂੰ ਉਹ ਸਾਨੂੰ
ਤੇ ਸਹੀ ਦੋ ਸਹੀ ਤੇ ਮੈਂ ਤੇ ਗੱਲ ਸੁਣੋ ਮੈਂ ਤੇ ਉਹ ਜੋ ਕੱਪੜੇ ਕੁਪੜੇ ਦੇਖੇ ਸੀ ਨਾ ਜੋ ਤੁਸੀਂ ਕੱਪੜੇ ਕੁੱਪੜੇ ਦੀ ਗੱਲ ਕਰਦੇ ਹੋ। ਤੇ ਕੱਪੜੇ ਅੱਜ ਕੱਲ ਕੀ ਕਹਿੰਦੇ ਆ ਅਗਰ ਤੁਸੀਂ ਚੱਲਣਾ ਹੋਏ ਤੇ ਕੱਲ ਆਪਾਂ ਸਵੇਰੇ ਚਲੇ ਜਾਵਗੇ ਬਾਜ਼ਾਰ ਮੈਂ ਤੁਹਾਡੇ ਘਰ ਤਾਂ ਉਹਨੂੰ ਲੈਣਾ ਚਵਾਂਗੀ ਤੇ ਕੱਪੜੇ ਜੋ ਹੁੰਦੇ ਆ ਨਾ ਕਪੜੇ ਆਪਣੇ ਰੇੜੀਆ ਤੇ ਨਹੀਂ ਮਿਲਦੇ ਉਹ ਬਿਲਕੁਲ ਸਾਫ ਸੁਥਰੇ ਹੁੰਦੇ ਆ ਬਿਲਕੁਲ ਸਹੀ ਹੁੰਦੇ ਆ ਪੈਕਟ ਵਾਲੇ ਟੈਗ ਵੀ ਲਗੇ ਹੁੰਦੇ। ਇਹਦੀ ਕੁਆਲਿਟੀ ਥੜੀ ਵੈਸੀ ਹੁੰਦੀ ਏ ਇੰਨੀ ਅੱਛੀ ਹੁੰਦੀ ਤੇ ਅਸੀਂ ਜਿਵੇਂ ਹੁਣ ਅਸੀਂ ਤੀਹ ਚਾਲੀ ਚੀ ਓ ਖ਼ਰੀਦਦੇ ਹਾਂ ਤੇ ਇੰਨੇ ਸਾਰੇ ਦੇ
ਸਹੀ ਗੱਲ ਆ।
ਕਿਉਂਕਿ ਮਾਲ ਮੌਲ ਵਾਲੇ ਤੇ ਸਸਤੇ ਨੀ ਕਰਦੇ ਨਾ ਇੱਕ ਪੈਸਾ
ਹਾਂਜੀ। ਗੱਲ ਤਾ ਤੁਹਾਡੀ ਸਹੀ ਐ। ਖ਼ਰੀਦ ਲਾਂਗੇ ਹਾਂਜੀ ਤੇ ਇਹਦੇ ਨਾਲ ਨਾ ਦੋਨਾਂ ਦਾ ਭਲਾ ਹੋਜਏਗਾ ਜਿਵੇਂ ਅਸੀਂ ਰੇਹੜੀ ਵਾਲੇ ਤੋਂ ਲਾਵਗੇ ਦੇਖੋ ਉਹਦਾ ਵੀ ਵੀ ਭਲਾ ਉਹਨਾ ਨੂੰ ਦੇ ਕੇ ਆਵਾਂਗੇ ਤੇ ਉਹਦਾ ਵੀ ਭਲਾ ਜਾਏਗਾ।
ਹਾਂ ਹਾਂਜੀ ਕਿਉਂਕਿ ਗੱਲ ਸੁਣੋ ਮੋਲ ਵੈਲੂ ਹੁੰਦੇ ਉਹਨਾਂ ਦੀ ਤੇ ਸੈਲਰੀਆਂ ਹੁੰਦੀਆਂ ਹੈ ਤੇ ਉਹਨਾਂ ਦੀ ਸੈਲਰੀ ਤੇ ਮਤਲਬ ਹੈਗੀੀਆਂ ਹੀ ਹੈ ਪੱਕੀ ਉਹਨਾਂ ਕੋ ਕਸਟਮਰ ਆਏ ਜਾਂ ਨਾ ਉਹਨਾਂ ਨੂੰ ਪੈ ਨਹੀਂ ਮਿਲਣੇ ਆ
ਹਾਂਜੀ ਰੇਡੀਆ ਵਾਲਿਆਂ ਦਾ ਕੁੱਛ ਫਿਕਸ ਥੋੜ੍ਹੀ ਹੁੰਦਾ ਜੀ ਜਨੀ ਕਿੰਨੀ ਵਿਕਰੀ ਹੋ ਗਈ ਓਨੇ ਭੇਜਿਆ
ਵਧੀਆ ਅਸੀ ਉਹ ਦੇ ਸਕਦੇ ਹਾਂ ਤੇ ਕੱਪੜੇ ਵੀ ਦੇ ਸਕਦੇ ਹਾਂ ਪੱਖੇ ਵੀ ਦੇ ਸਕਦੇ ਹਾਂ ਖਾਣ ਦਾ ਸਮਾਨ ਵੀ ਦੇ ਸਕਦੇ ਹਾਂ
ਮਨ ਵੀ ਦੇ ਸਕਦੇ ਹਾਂ ਤੇ ਹਾਂ ਤੁਸੀਂ ਨਾ ਫਿਰ ਮੇਰੇ ਨਾਲ ਹਾਂ ਕੱਲ ਚੱਲਣਾ ਮੇਰੇ ਨਾਲ ਤੇ ਆਪਾਂ ਦੋਵਾਂ ਦੇਖ ਕੇ ਆਉਂਦੇ ਹਾਂ ਤੇ ਮੈਂ ਉਹ ਉਹਨਾਂ ਤੋਂ ਉਹਨਾਂ ਤੋਂ ਔਰਫਨੇਜ ਵਾਲਿਆਂ ਤੋਂ ਵੀ ਹਾਂ ਮੈਂ ਉਹਨਾਂ ਤੋਂ ਵੀ ਪੁੱਛ ਲਾਂਗੀ, ਕਿੰਨੇ ਬੰਦੇ ਹੈਗੇ ਆ ਉੱਥੇ, ਕਿੰਨੇ ਬੱਚੇ ਆ ਤੇ ਕਿੰਨੇ? ਆਹ ਉਹ ਓਹ।
ਆਪ ਕਿਨੇ ਆਂ। ਪੁੱਛਣਾ। ਉਹ ਹੀ ਤੇ ਕੁ ਕਿਦਾਂ। ਇੱਕ ਵਾਰੀ ਪੁੱਛ ਕੇ ਲੱਗ ਨਾ ਕੀ ਕੀ ਸਮਾਨ ਇਹ ਕਿੰਨੇ ਸਾਈਜ਼ ਦੇ ਬੱਚੇ ਹੈਗੇ ਆ। ਜੇ ਜ਼ਿਆਦਾ ਬੱਚੇ ਛੋਟੇ ਆਏਗੇ ਜਾਂ ਜ਼ਿਆਦਾ ਵੱਡੇ ਹੈ ਗੇ ਆ ਉਸ ਅਕੋਰਡਿੰਗ, ਮਤਲਬ ਕੱਪੜੇ ਤੇ ਸਾਰੇ ਸਾਈਜ਼ ਦੇ ਖਰੀਦੇ ਗੇ, ਪਰ ਪਤਾ ਚੱਲ ਜਾਂਣਾ। ਕਿਵੇਂ ਦੱਸ ਤੋਂ ਵੀਹ ਬਚ ਦੱਸ ਜਾਂ ਵੀਹ। ਬੱਚੇ ਜੋ ਹੈਗੇ ਆ ਉਹ ਜਿਹੜੇ ਥੋੜੇ 'ਚ ਬਾਅਦ ਵੀਹ, ਦਸ ਸਾਲਾਂ ਤੱਕ ਦੇ ਹੈਗੇ ਹੈ, ਉਹ ਵੀਹ ਸਾਲਾਂ ਤੱਕ ਦੇ ਪੰਦਰਾਂ ਸਾਲਾਂ ਤੱਕ ਦੇ ਤੇ ਉਹ ਸੁਬ ਅਕੋਡਿੰਗ ਕੱਪੜਾ ਲੈਆਂਵਾਂਗੇ ਨਾ, ਮੇਰੇ ਹਿਸਾਬ ਨਾਲ ਤੇ ਕੱਪੜੇ ਜੋ ਤੁਸੀਂ ਤੀਸ਼ ਤਾ ਇੱਕ ਟੀਸਟਾਂ ਵਧੀਆ ਰਹਿੰਗੀਆਂ, ਔਰ ਆਪਾਂ ਖਾਣ ਦਾ ਸਮਾਨ ਦੇ ਆਣੇ ਹਾਂ, ਜਿਵੇਂ ਇੱਕ ਤੇ ਪਾਸਤੇ ਦਾ ਪੈਕੇਟ ਕਿ ਉਹ ਨੋਰਮਲ ਜੋ ਦਾਲ, ਆਟ ਤਾ ਜੋ ਨੋਰ ਮੰਨ ਲੋ ਹੁੰਦਾ ਹੈ।
ਕਹਿ ਨਹੀਂ ਹੈ ਤੇ ਪਾਸ ਗਿਆ ਇੱਕ ਮੈਗੀ ਲੈ ਜਾਂਗੇ।
ਮੈਗੀ ਹ ਨਹੀਂ ਮਤਲਬ ਇੱਕ ਚ ਇੱਕ ਹੀ ਚੀਜ਼ ਰੱਖ ਲੈਂਦੇ ਆ ਨਾ। ਪਾਸੇ ਕੀ ਕਿ ਜ਼ਿਆਦਾ ਸਮਾਨ ਲੈਣਾ ਨਾ ਹੁਣ ਮੈਂ ਤੇ ਤੇ ਪਹਿਲੀ ਵਾਰੀ ਦੇਣ ਲੱਗੀਆਂ, ਤੁਸੀਂ ਤੇ ਦਿੰਦੇ ਰਹਿੰਦੇ ਹੋ ਮੈਂ ਕਦੀ ਪਹਿਲੇ ਨਹੀਂ ਦਿੱਤਾ।
ਅੱਛਾ, ਅੱਛਾ ਚਲੋ। ਫਿਰ ਹਾਂ ਦੇਖ ਲੈਣੇ ਹਾਂ ਐਵੇਂ ਮਿਲ ਕੇ ਲ, ਹਾਂ ਚਲੋ ਕੋਈ ਨੀ।
ਕੱਲ। ਇਹ ਆ ਜੋ ਸਾਨੂੰ ਸਹੀ ਲੱਗੇਗਾ, ਉਹ
ਹਾਂ, ਕੱਲ ਤੁਸੀਂ ਜਿਸ ਟਾਈਮ ਆਓਗੇ ਨਾ ਤੇ ਉਸ ਟਾਈਮ ਮੈਨੂੰ ਨਾ ਫੋਨ ਕਰ ਦੇਣਾ। ਤੇ ਫਿਰ ਮੈਂ ਤੁਹਾਨੂੰ ਤਿਆਰ ਮਿਲਾਂਗੀ, ਇੱਥੋਂ ਦੀ ਹੀ ਚੱਲਾਂਗੇ। ਤੇ ਕੱਲ ਪਹਿਲੇ ਅਸੀਂ ਲੈਨੇ ਆ ਸਮਾਨ। ਤੇ ਪਰਸੋਂ ਅਸੀਂ
ਹਾਂ, ਇਹ ਸਹੀ ਰਹੇਗਾ ਕੱਲ ਹਾਂ ਠੀਕ ਹੈ ਕੱਲ ਸਮਾਨ ਲੈਵਾਂਗੇ। ਖਰੀਦ ਕੇ ਪਰਸੋਂ ਦੇ ਆਵਾਂਗੇ ਨਾਲ ਤੁਸੀਂ ਉਹਨਾਂ ਕੋਲ ਫੋਨ ਕਰਕੇ ਪੁੱਛ ਲੈਣਾ ਨਾ ਕੀ ਮਤਲਬ ਉਹਨਾਂ ਕੋਲ ਵੀ ਇੱਕ ਵਾਰੀ ਪੁੱਛ ਲੋ ਉਹਨਾਂ ਨੂੰ ਕਿਹੜੇ ਸਮਾਨ ਦੀ ਜ਼ਰੂਰਤ
ਸਮਾਨ ਦੀ ਜ਼ਰੂਰਤ ਹੈ, ਹਾਂਜੀ ਇਹ ਵੀ ਗੱਲ ਸਹੀ ਹੈ ਮੈਂ ਉਹਨਾਂ ਤੋਂ ਪਰ ਪੁੱਛਲਾਂਗੇ ਹੋਰ ਤੇ ਸਾਨੂੰ ਨਾ ਹਾਂ ਰੋਏ ਹੀ ਸਹੀ ਗੱਲ, ਹਾਂਜੀ। ਤੇ ਮੈਂ ਵੀ ਹਾਂ ਤੇ ਸਾਨੂੰ ਨਾ ਸ਼ੋਪਿੰਗ ਕਰਦੇ ਹੋ ਕੱਲ ਟਾਈਮ ਵੀ ਲੱਗ ਜਾਏ ਕਿ ਸਾਨੂੰ ਜ਼ਿਆਦਾ ਕੁੱਛ ਕਰਨਾ ਹੋਏਗਾ।
ਜ਼ਿਆਦਾ ਸਮਾਨ ਨਾ ਤੇ ਮੈਂ ਤੇ ਹਾਂ, ਹਾਂ ਤੇ ਮੈਂ ਕੱਲ ਫਿਰ ਤੁਹਾਡੇ ਘਰ ਤੁਹਾਡੇ ਘਰ ਦੇ ਬਾਹਰ ਆ ਜਾਵਾਂਗੀ ਕਿੰਨੇ ਵਜੇ ਤੱਕ ਆਵਾਂ ਸਵੇਰ- ਸਵੇਰ ਦੇ ਟਾਈਮ ਵੀ ਚੱਲਾਂਗੇ, ਅ ਮੈਂ ਤਿੰਨ ਚਾਰ ਵਜੇ ਤੱਕ ਆ ਜਾਂਗੀ।
ਹਾਂ, ਤੁਸੀਂ ਘਰ ਦੇ ਪਹਿਲੇ ਅੰਦਰ ਆ ਜਾਣਾ। ਥੋੜ੍ਹੀ ਦੇਰ ਮੇਰੇ ਕੋਲ ਬੈਠਣਾ। ਨਹੀਂ, ਨਹੀਂ।
ਉਹ ਨਹੀਂ, ਨਹੀਂ, ਨਹੀਂ ਪਤਾ ਫਿਰ ਤੁਹਾਨੂੰ ਸੁਣੋ ਤੇ ਸਹੀ। ਨਹੀਂ, ਨਹੀਂ, ਨਹੀਂ। ਪਤਾ ਟਾਈਮ ਲੱਗ ਜਾਂਦਾ ਫਿਰ ਸਾਨੂੰ ਸਮਾਨ ਲੈਣਾ ਹੈ ਨਾ ਤੇ ਇਹਵੇੈਂ ਕਰਾਂਗੀ ਕਿ ਮੈਂ ਤ ਤਿੰਨ ਵਜੇ ਮੈਂ ਕਹਿ ਰਹੀ ਹਾਂ ਚਾਰ ਵਜੇ ਆਵਾਂਗੀ ਤੁਹਾਡੇ ਕੋਲ ਤੇ ਚਾਰ ਵਜੇ ਆ ਕੇ ਉੱਥੇ ਕੀ ਕਹਿੰਦੇ ਆ। ਅਸੀਂ ਚੱਲ ਜਾਗੇ ਸਮਾਨ ਲੈਣ ਕਿਉਂਕਿ ਸਾਨੂੰ ਨਾ ਸਮਾਨ ਜ਼ਿਆਦਾ ਲੈਣਾ ਹੈ ਤੇ ਬਾਕੀ ਇੱਕ ਵਾਰੀ ਉਹਨਾਂ ਕੋਲ ਪੁੱਛਣਾ ਕੀ ਪਤਾ ਉਹਨਾਂ ਕੋਲ ਕੱਪੜੇ ਹੋਏ। ਰਾਸ਼ਨ ਹੋਏ ਜਾਂ ਦੋਨਾਂ ਚੋਂ ਕੁਛ ਨਾ ਹੋਏ। ਇੱਕ ਵਾਰੀ ਸਾਨੂੰ ਪਤਾ ਲੱਗ ਜਾਏ ਨਾ, ਹੈ ਕੀ ਉਹਨਾਂ ਕੋਲ ਤੇ ਕੀ ਨਹੀਂ ਹੈਗਾ।
ਹਾਂਜੀ, ਹਾਂਜੀ ਚਲੋ ਠੀਕ। ਹਾਂਜੀ।
ਦੱਸਣਾ ਹਾਂ ਫੇਰ ਮੈਂ ਤੁਹਾਡੇ ਘਰ ਆਵਾਂਗੀ। ਹਾਂਜੀ, ਫੇਰ ਮੈਂ ਤੁਹਾਡੇ ਘਰ ਆ ਜਾਵਾਂਗੀ ਕੱਲ। ਤੇ ਤੁਸੀਂ ਤਿਆਰ ਰਹਿਣਾ ਬਾਕੀ ਇੱਕ ਵਾਰੀ ਮੈਨੂੰ ਦੁਬਾਰਾ ਫੋਨ ਕਰਕੇ ਦੱਸਣਾ ਕੱਲ ਫੋਨ ਕਰ ਦੇਣਾ ਕਿ ਹੁਣ ਮੈਂ ਤਿਆਰ ਹੋਣ ਲੱਗੀ ਜਾਂ ਤੇ ਆ ਜਾਓ ਲੈਣ ਹੈ ਨਾ।
ਠੀਕ ਏ, ਠੀਕ ਏ, ਮੈਂ ਤੁਹਾਨੂੰ ਕਰਦਾਂਗੀ। ਤੇ ਉਹਨਾਂ ਤੋਂ ਪੁੱਛ ਵੀ ਲਾਂਗੀ, ਚਲੋ
ਠੀਕ ਹੈ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ।